ਸਤਿ ਸ਼੍ਰੀ ਅਕਾਲ ਜੀ। ਤੁਸੀ ਸੁਣਾਓ ਕੇ ਹਾਲ-ਚਾਲ ਐ?
ਵਧੀਆ ਜੀ ਵਧੀਆ,
ਕੀ ਕਰ ਰਹੇ ਸੀ? ਕਿਥੇ-ਕਿਥੇ ਘੁੰਮ ਫਿਰ ਲਿਆ।
ਬਸ ਹਿਲ ਸਟੇਸ਼ਨ ਤੇ ਗਏ ਸੀ।
ਹਾਂਜੀ,
ਔਰ ਦਰਬਾਰ ਸੈਬ ਗਏ ਸੀ ਬਸ,
ਜਿੱਥੇ ਮਰਜ਼ੀ ਜਾਓ ਬਾਅਦ 'ਚ ਆ ਕੇ ਘਰ ਈ ਸ਼ਾਂਤੀ ਮਿਲਦੀ ਹੈ।
ਹਾਂਜੀ-ਹਾਂਜੀ, ਬੋਤ ਗਰਮੀ ਆ ਬਾਹਰ
ਜਿੱਥੇ ਦੇਖੋ ਦੁਨੀਆਂ ਤੁੁਰੀ ਦੀ ਹਿੱਲ ਸਟੇਸ਼ਨਾਂ 'ਤੇ ਤੁਰੀ ਦੀ ਹੈ, ਸਾਰੀ ਦੀ ਸਾਰੀ।
ਹਾਂ ਇਹ ਤੇ ਹੈ।
ਗਰਮੀ ਬਹੁਤ ਹੈ, ਇਤਨੀ ਗਰਮੀ ਵਿੱਚ ਜਾਣਾ ਨੀ ਬੇਕਾਰ ਹੈ।
ਪਰ ਸਾਰੀ ਦੁਨੀਆਂ ਗਰਮੀ ਦੇ ਕਾਰਨ ਤੇ ਜਾ ਰਹੀ ਐ। ਹਰ ਕੋਈ ਬੰਦਾ ਜਾਂਦਾ। ਹਾਂ ਆਣੇ-ਜਾਣੇ ਦਾ।
ਆਣ ਜਾਣ ਦਾ ਜਿਹੜਾ ਦਿੱਕਤ ਹੁੰਦੀ ਹੈ, ਬਹੁਤ ਪਰੇਸ਼ਾਨੀ ਹੁੰਦੀ ਹੈ ਉਸ ਚ।
ਦੇਖੋ ਨਾ ਲੋਕ ਜਾਂਦੇ ਨੇ ਬੜੀ ਖੁਸ਼ੀ ਨਾ, ਅੱਠ ਦਿਨ ਲਗਾ ਕੇ ਆਏ ਬੜੇ ਖੁਸ਼ ਹੋਣਗੇ, ਹਾਂਜੀ। ਅਸੀਂ ਗਏ ਹਾਂ ਉੱਥੇ, ਇਸ ਤਰ੍ਹਾਂ ਕੀਤਾ ਉੱਥੇ, ਇਸ ਤਰ੍ਹਾਂ ਨਜ਼ਾਰਾ ਆਇਆ। ਐਸਾ ਨਜ਼ਾਰਾ ਆ, ਲੇਕਿਨ ਘਰ ਆ ਕੇ ਵਾਪਿਸ ਰਸਤੇ ਵਿੱਚ ਤਾਂ ਉਹੀ ਗਰਮੀ ਨਾ। ਘਰ ਆ ਕੇ ਵੀ ਤੇ ਵੋਹੀ
ਬਹੁਤ ਦਿੱਕਤ ਆ, ਮੈਂ ਵੀ ਆਈ ਦੇ
ਫਿਰ ਉੱਧਰ ਦਾ ਮੌਸਮ, ਔਰ ਇੱਧਰ ਆ ਕੇ ਫਿਰ ਥੋੜ੍ਹੀ ਚੇਂਜਿੰਗ ਹੋ ਜਾਂਦੀ ਏ। ਪਾਣੀ ਦੀ ਚੇਂਜਿੰਗ ਹੋ ਜਾਂਦੀ ਏ। ਆ ਕੇ ਪੇਟ ਡਿਸਟਰਬ ਹੋ ਜਾਂਦਾ।
ਹਾਂ ਐਹ ਤੇ ਹੈ।
ਉਹ ਫਿਰ, ਅਲੱਗ ਟੈਂਸ਼ਨ। ਮੇਰੀ ਫਰੈਂਡ ਵੀ ਚੱਲੇ ਨਾ ਉੱਧਰ ਬਾਬਾ ਬਰਫਾਨੀ। ਅੱਜ -ਕੱਲ੍ਹ ਉੱਧਰ ਦੀ ਯਾਤਰਾ ਸ਼ੁਰੂ ਹੋ ਦੀ ਨਾ। ਹਾਂਜੀ, ਹਾਂਜੀ। ਉਧਰ ਜਾ ਰਹੇ ਨੇ, ਕੁਛ ਇੱਧਰ ਮਚੇਲ ਮਾਤਾ ਜਾ ਰਹੇ ਨੇ। ਕੁਛ ਮਿੰਦਲ ਮਾਤਾ ਜਾ ਰਹੇ ਨੇ, ਕੁਛ ਉੱਧਰ ਸਰਥਲ ਮਾਤਾ ਜਾ ਰਹੇ ਨੇ, ਇਹ ਸਾਰੇ ਹੀਲੇ ਦੀਆ ਹੀ ਨੇ।
ਪਹਾੜਾਂ ਵਾਲਾ ਸਫ਼ਰ ਕਰਨਾ ਉਹ ਸੌਖਾ ਨੀ ਹੈਗਾ, ਬੜਾ ਔਖਾ ਏ। ਗੋਲ, ਗੋਲ ਮੈਂ ਤੇ ਬੁਰਾ ਹਾਲ ਉਲਟੀਆਂ ਕਰਕੇ ਬੁਰਾ ਹਾਲ ਹੈਂਦਾ।
ਬੁਰਾ ਹਾਲ ਹੋ ਜਾਂਦਾ ਐ।
ਹਾਂ, ਮੇਰਾ ਤੇ ਖੁਦ ਬੜਾ ਪਰੇਸ਼ਾਨ ਹੁੰਦੀ ਆ ਮੈਂ। ਚਲੀ ਤੇ ਜਾਂਨੀ ਆ ਲੇਕਿਨ ਦਿੱਕਤ ਹੋ ਜਾਂਦੀ ਏ ਬਹੁਤ।
ਮੈਂ ਵੀ ਨਾ ਨਹੀਂ ਲੈਂਦੀ। ਜਾਂਦਾ ਇਸੇ ਕਾਰਨ, ਕਿ ਸਫ਼ਰ ਸੂਟ ਨਹੀਂ ਕਰਦਾ। ਜਾਂ ਫਿਰ ਇ ਕ ਤਰਫਾ ਤਾਂ ਕੁਛ ਨਹੀਂ ਹੋਏਗਾ, ਇੱਕ ਤਰਫਾ ਇਕ ਤਰਫਾ ਬੁਰਾ ਹਾਲ ਹੋ ਜਾਏਗਾ। ਕਿੰਨਾ ਮੇਰਾ ਮਨ ਇੰਨਾ ਕਰਦਾ ਨਾ, ਮੈਂ ਹੇਮਕੁੰਟ ਸਾਹਿਬ ਜਾਵਾਂ। ਲੇਕਿਨ ਸਫ਼ਰ ਦੇ ਕਾਰਨ ਮੈਂ ਕਿਉਂਕਿ ਮੈਨੂੰ ਉਲਟੀਆਂ ਬੜੀਆਂ ਆਂਦੀਆਂ ਨੇ। ਤੇ ਮੇਰਾ ਇਨਾ ਰੂਹ ਕਰਦੀ ਐ ਨਾ। ਇੰਨਾ ਮਨ ਕਰਦਾ ਹੈ ਨਾ, ਪਰ ਉਲਟੀਆਂ ਸੋਚ ਕੇ ਨਾ, ਕੀ ਛੇ- ਸੱਤ ਘੰਟੇ ਦੀ ਟਰੈਵਲ ਐ, ਚਲੋ ਰਿਸ਼ੀਕੇਸ਼ ਦੇ ਤਖ਼ਤ ਟ੍ਰੇਨ ਏ, ਉਸ
ਹਾਂ, ਹਾਂ ਉਸ ਤੋਂ ਅੱਗੇ, ਹਾਂ ਉਸ ਤੋਂ ਬ ਸ ਵਾਲਾ ਸਫ਼ਰ ਜਿਹੜਾ ਨਾ ਉਹ ਜ਼ਿਆਦਾ, ਉਲਟੀਆਂ ਦਾ ਐ ਜੇ ਤੁਸੀਂ ਅਪ ਆਪਣੀ ਕਨਵੈਂਸ ਤੇ ਜਾਓ ਕਾਰ ਚ ਤੇ ਫੇਰ ਘੱਟ ਆਂਦੀ, ਕਿਉਂਕਿ ਜਿਹੜੇ ਬੱਸ ਵਾਲੇ ਹੁੰਦੇ ਆ ਨਾ, ਕਿ ਉਹ ਨਾ ਥੋੜਾ ਓਹ, ਜਿਆਦਾ ਗੁਲਾਈ ਦੇ
ਜਿਸ ਨੇੇ ਮੇਰੇ ਇਲਾਕੇ ਵਿੱਚ ਮੇਰੀ ਇਜਾਜ਼ਤ ਤੋਂ ਬਿਨਾਂ ਕੁਛ ਗਾਉਣ ਦੀ ਜ਼ਰਤ ਕੀਤੀ ਹੈ। ਹਾਂ।
ਵੀ ਅਸੀਂ ਉਹ ਆਰਾਮ। ਦੇ ਨਾਲ ਮੋਰ ਕੱਟਣੇ ਤੇ ਸਾਨੂੰ ਇੰਨਾ ਨਾ ਉਹ ਗੋਲ ਚੱਕਰ ਮਹਿਸੂਸ ਨਹੀਂ ਹੁੰਦਾ ਆਪਣੀ ਗੱਡੀ ਦੇ ਵਿੱਚ।
ਮੈਨੂੰ ਟਰੈਵਲਿੰਗ 'ਚ ਤਾਂ ਵੀ ਹੁੰਦਾ ਈ ਹੁੰਦੀ ਪ੍ਰੋਬਲਮ।
ਹਾਂ-ਹਾਂ, ਨਈ ਵੈਸੇ ਅਗਰ ਤੁਸੀਂ ਆਪਣੀ ਕਨਵੈਂਸ ਜਾਓ ਨਾ ਤੁਹਾਨੂੰ ਘੱਟ ਦਿੱਕਤ ਹੋਏਗੀ। ਬੱਸਾਂ ਦੇ ਵਿੱਚ ਜ਼ਿਆਦਾ। ਬੱਸਾਂ ਵਾਲੇ ਨਾ ਚਲ ਤੇਜ਼ੀ-ਤੇਜ਼ੀ ਚ ਮੋੜ ਕੱਟ ਕੇ ਲਿਆਂਦੇ ਨੇ, ਤੇ ਬੰਦਾ ਜ਼ਿਆਦਾ ਘੁੰਮਦਾਏ ਤੇ ਉਹਦੇ ਨਾਲ ਹੋਰ।
ਹਾਂਜੀ, ਬਸ।
ਪ੍ਰੀਕਨਵੈਂਸ ਤਾਂ ਘੱਟ ਹੁੰਦਾ ਐ।
ਬਸ ਅਸੀਂ ਸੋਚਦੇ ਈ ਰਹਿ ਜਾਂਦੇ ਆਂ, ਜਾਨ ਵਾਲੇ ਹੋ ਕੇ ਵੀ ਆ ਜਾਂਦੇ ਨੇ।
ਹਾਂ, ਮੈਂ ਤੇ ਖੁਦ ਰੋਜ਼ ਟੀ-ਵੀ ਤੇ ਲਾਈਵ ਟੈਲੀਕਾਸਟ ਦੇਖਦੀ ਆ ਤੇ ਮੇਰਾ ਬੜਾ ਦਿਲ ਕਰਦਾ ਜਾਣ ਤੇ।
ਮੇਰਾ ਆਪਣਾ ਬੜਾ ਦਿਲ ਕਰਦਾ ਜਾਣ ਤੇ ਇੰਨਾ ਦਿਲ ਕਰਦਾ ਨਾ। ਪੁੱਛੋ ਨਾ ਤੁਸੀਂ।
ਕਿ ਮੇਰਾ ਐ ਕਿ ਜ਼ਿੰਦਗੀ ਚ ਇੱਕ ਸਫ਼ਰ ਐਹ ਵਾਲਾ ਕਰਨਾ ਜ਼ਰੂਰ ਐ।
ਹਾਂ, ਚਾਹੇ ਔਖੇ ਹੋ ਗਏ, ਚਾਹੇ ਸੌਖੇ ਹੋ ਗਏ। ਪਹਿਲੇੇ ਦੇ ਪਲਾਨ ਇੱਧਰ। ਹਜ਼ੂਰ ਸਾਹਿਬ ਜਾਣ ਦੀ ਪਲਾਨ ਬਣਾਈ ਐ।
ਅੱਛਾ-ਅੱਛਾ, ਉਹ ਵੀ ਸਹੀ ਐ, ਅਸੀਂ ਵੀ ਬਣਾਈ ਹੋਈ ਐ ਪਰ। ਹਜੇ, ਬੱਚਿਆਂ ਦਾ ਦੇਖਾਂਗੇ।
ਹਾਲੇ, ਸਲਾਹ ਬਣਾਈ ਐ, ਨਵੰਬਰ ਜਾਂ ਦਸੰਬਰ ਚ।
ਹਾਂ, ਉੱਧਰ ਤਾਂ ਹਾਂ, ਮੌਸਮ ਇੱਧਰ, ਵਧੀਆ ਰਹਿੰਦਾ ਫਿਰ ਉੱਧਰ।
ਉੱਧਰ ਤਾਂ ਮੌਸਮ ਇੱਕ ਜੈਸਾ ਲੇਕਿਨ, ਟਰੈਵਲ ਦੀ ਇੱਧਰੋਂ-ਉੱਧਰ ਜਾਣ ਦੀ। ਗਰਮੀ ਨੀਂ ਹੋਏਗੀ।
ਹਾਂਜੀ-ਹਾਂਜੀ, ਸਹੀ। ਸਈ ਗੱਲ ਆ ਸਈ, ਮੈਂ ਵੀ ਅਹ ਸਾਡੇ ਵੀ ਆਂਟੀ ਹੈਗੇ ਨੇ। ਇੱਕ ਤੇ ਉਹ, ਉਹਨਾਂ ਦੇ ਬੱਚੇ ਬਾਹਰ ਗਏ ਨੇ ਤਿੰਨੋ ਈ, ਤੇ ਉਹ ਕਹਿ ਰਹੇ ਸੀ ਕਿ ਮੈਂ ਲੈ ਕੇ ਚੱਲਾਂਗੀ। ਤੁਹਾਨੂੰ ਸਾਰਿਆਂ ਨਾਲ ਆਪਣੇ, ਤੇ ਮੈਂ ਇੱਕ ਉਹਨਾਂ ਨੂੰ ਕਿਹਾ ਹੀ ਮੈਂ ਕਿਹਾ ਉਦੋਂ।
ਤੁਹਾਡੇ ਕੋਲ ਤੇ ਕਿੰਨਾ ਰਸਤਾ ਤਾਂ ਤੁਹਾਡੇ ਕੋਲ ਕੱਟਿਆ ਹੀ ਜਾਣਾ ਪਹਿਲੇ, ਨਈ
ਦਿੱਲੀ ਤੋਂ ਓ ਜਾਏਗੀ, ਸਿੱਧੀ।
ਹਾਂ ਹਾਂ। ਹੋਰ, ਹਾਂ- ਹਾਂ। ਇੱਥੇ ਵੀ ਬਟਾਲੇ ਤੋਂ ਜਾਂ ਕਿੱਥੋਂ ਆ ਜਾਂਦੀ ਏ।
ਅੰਮ੍ਰਿਤਸਰ ਤੋਂ, ਹਾਂ ਅੰਮ੍ਰਿਤਸਰ ਤੋਂ ਜਾਂਦੀ ਏ ਸੱਚਖੰਡ।
ਆਹੋ ਅੰਮ੍ਰਿਤਸਰ ਤੋਂ ਜਾਂਦੀ ਏ।
ਚੌਵੀਸ ਘੰਟੇ ਤੋਂ ਉੱਪਰ ਲੱਗ ਜਾਂਦੇ ਨੇ।
ਹੋਰ।
ਹੋਰ ਵਧੀਆ ਤੁਸੀਂ ਸੁਣਾਓ।
ਬਸ ਇਸ ਤਰਾਂ ਈ ਚੱਲਦਾ ਪਿਆ ਨਹਾ ਕੇ ਬੈਠੇ ਆ ਘਰੇ।
ਅੱਜ ਤੇ ਉਹ ਵੀ ਹੈਗੀ ਏ, ਨਮਾਨੀ ਕਾਸ਼ਤੀ ਵੀ ਹੈਗੀ ਐ।
ਹਾਂ, ਅੱਜ ਨਿਰਜਲਾ ਕਾਸ਼ਤ, ਨਮਾਨੀ ਕਾਸਤੀ ਏ। ਚੜਾ ਆਏ ਗੁਰਦੁਆਰੇ ਜੋ ਚੜਾਣਾ ਸੀ।
ਹਾਂਜੀ, ਚੜਾ ਆਏ ਨੇ ਐ ਗਏ ਸੀ ਹੁਣੇ ਨਹਾ ਧੋ ਕੇ, ਮੈਂ ਕਿਹਾ ਤੁਸੀਂ ਚੜਾਓ, ਮੈਂ ਤੇ ਅਜੇ ਨਹਾਤੀ ਵੀ ਨੀ ਐ। ਬੱਚੇ ਨਾਣਗੇ। ਅੱਜ ਰਾਤੀ ਅਸੀ, ਦਿੱਲੀ ਉਹ ਆਏ ਸੀ ਨਾ ਤੇ। ਲੇਟ ਹੋ ਗਏ ਫਿਰ, ਲੇਟ ਉੱਠੇ।